ਹੋ
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਏ?
ਵਧੀਆ- ਵਧੀਆ, ਮੈਂ ਤੇ ਬਾਹਰ ਆਈ ਆ ਤੇ ਬਹੁਤ ਸੋਹਣੀ ਸਾਡੇ ਬਹੁਤ ਸੋਹਣੀ ਹਵਾ ਚਲਦੀ ਪਈ ਐ।
ਅੱਛਾ, ਹਾਂ ਸਾਡੇ ਵੀ ਬਾਰਿਸ਼ ਹੋ ਕੇ ਤੇ ਨਾ ਸਾਡੇ ਵੀ ਬੜਾ ਠੰਡਾ ਮੌਸਮ ਏ।
ਹਾਂਜੀ ਮੈਂ ਤੇ ਅੰਦਰ ਲੇਟੀ ਹੋਈ ਸੀ ਤੇ ਅੰਦਰ ਥੋੜੀ ਗਰਮੀ ਲੱਗ ਰਹੀ ਸੀ। ਏ ਸੀ ਵਿੱਚ ਈ ਥੋੜਾ ਸਹੀ ਲੱਗ ਰਿਹਾ ਸੀ। ਤੇ ਮੈਂ ਜਰਾ ਬਾਹਰ ਵੇਖ ਹਵਾ, ਚੱਲੀ ਐ ਕਿ ਨਹੀਂ ਸੋਹਣੀ ਹਵਾ ਚੱਲਦੀ ਪਈ ਐ।
ਹਾਂ ਨਈ ਸਾਡੇ ਵੀ ਬੜੀ ਵਧੀਆ ਐ, ਹਾਂਜੀ ਅਸੀਂ ਵੀ ਠੀਕ ਵਧੀਆ ਸਾਡੇ ਤੇ ਬਾਰਿਸ਼ ਹੋ ਕੇ ਹਟੀ ਐ ਨਾ ਤੇ ਸਾਡੇ ਤੇ ਮੌਸਮ ਬੜਾ ਵਧੀਆ ਐ।
ਅੱਛਾ- ਅੱਛਾ, ਚਲੋ ਕਿਆ ਪਤਾ ਰਾਤ ਤੱਕ ਇੱਧਰ ਵੀ ਆਜੇ ਕੋਈ ਪਤਾ ਨੀ ਹਵਾ ਤੇ ਠੰਡੀ ਚੱਲਦੀ ਪਈ ਏ।
ਹਾਂਜੀ- ਹਾਂਜੀ, ਸਹੀ ਗੱਲ ਐ। ਜਦੋਂ ਜਿਆਦਾ ਗਰਮੀ ਹੋ ਜਾਂਦੀ ਐ ਨਾ, ਫਿਰ ਉਹ ਆਪਣੇ - ਆਪ ਈ ਬਾਰਿਸ਼ ਆ ਜਾਂਦੀ ਐ।
ਹਾਂਜੀ ਚਲੋ ਵਧੀਆ ਨਾ ਹੋਣੀ ਚਾਹੀਦੀ ਐ, ਮੌਸਮ ਸਹੀ ਰਹਿਣਾ ਚਾਹੀਦਾ।
ਹਾਂ ਸਹੀ ਗੱਲ ਐ, ਬਸ ਲਾਈਟ ਨਾ ਜਾਏ ਨਾ ਬਸ ਜਦੋਂ ਵੀ ਹੁੰਦਾ ਐ ਨਾ ਜਦੋਂ ਜ਼ਿਆਦਾ ਨੇਰੀ ਨੂਰੀ ਆਜੇ ਨਾਲ ਹੀ ਲਾਈਟਾਂ- ਲੂਈਟਾ ਬੁਝਾ ਦਿੰਦੇ ਆ, ਬੰਦ ਕਰ ਦਿੰਦੇ ਆ, ਉਹ ਬੜਾ ਪੰਗਾ ਏ।
ਹਾਂ ਮੇਰੀ ਸਗੋ ਦਰਾਣੀ ਨੇ ਕਿਹਾ ਕਹਿੰਦੀ ਹੁਨੇ ਨਾ ਦੀਦੀ ਨੇਰੀ- ਨੂਰੀ ਨਾ ਆ ਜੇ। ਮੈਂ ਕਿਹਾ ਅਸੀ ਤੇ ਹੁਣੇ ਬਜ਼ਾਰੋਂ ਆਏ ਆ ਸਾਨੂੰ ਤੇ ਨੇਰੀ ਨਜ਼ਰ ਨੀ ਆਈ ਕਿੱਧਰੇ ਵੀ ਨਾ ਈ ਹਵਾ ਚੱਲਦੀ ਕਹਿੰਦੀ ਨਹੀਂ ਹੁਣ- ਹੁਣ ਵੇਖੋ ਕਿੰਨੀ ਵਧੀਆ ਹਵਾ ਚੱਲਦੀ ਪਈ ਐ। ਤਦ ਮੈਂ ਕਿਹਾ ਚਲੋ, ਮੈਂ ਕਿਹਾ ਚਲੋ ਵਧੀਆ ਆਏਗੀ ਨੇ ਹਾਂਜੀ, ਮੈਂ ਕਿਹਾ ਮੈਂ ਕਿਹਾ ਚਲੋ ਨੇਰੀ ਆਏਗੀ ਤੇ ਵਧੀਆ ਈ ਐ ਚੱਲ ਥੋੜ੍ਹੀ ਠੰਡਾ ਤੇ ਹੋਏਗਾ ਨਾ, ਹੋਰ ਹੋਰ ਸੁਣਾਓ।
ਹਾਂਜੀ ਹੋਰ ਸਭ ਵਧੀਆ ਸਭ ਠੀਕ, ਤੁਹਾਡੇ ਘਰ ਸਭ ਠੀਕ ਨੇ।
ਹਾਂਜੀ -ਹਾਂਜੀ, ਸਭ ਵਧੀਆ ਅੱਜ ਸਾਡੇ ਬੱਚੇ ਆ ਗਏ ਆ ਨਾ ਦੋ ਆਪਣੀਆਂ ਭੂਆ ਘਰ ਗਏ ਵੇ ਸੀ।
ਅੱਛਾ, ਕਿਹੜੀ ਭੂਆ ਕੋਲ ਹੋਕੇ ਆਏ ਕਿਹੜੇ ਸ਼ਹਿਰ?
ਉਹ ਯੂਪੀ ਆਲੀ ਸਾਈਡ ਚੰਦੋਸੀ ਆਲੀ ਸਾਈਡ ਗਏ ਹੋਏ ਸੀ। ਤੇ ਅੱਜ -ਅੱਜ ਸਵੇਰੇ ਈ ਆਈ ਆ। ਨੌ ਵਜੇ ਆ ਗਈ ਆ। ਸਵੇਰੇ ਪੰਜ ਵਜੇ ਦੀ ਟ੍ਰੇਨ ਸੀ ਤੇ ਨੌ ਵਜੇ ਆ ਗਈ ਆਂ।
ਪਾਪਾ ਨਾਲ ਗਏ ਦੇ ਹੋਣੇ ਆ।
ਨਹੀਂ -ਨਹੀਂ ਪਾਪਾ ਉਹਨੂੰ ਛੱਡ ਆਏ ਸੀ ਤੇ ਉਹ ਨਾ ਕੋਈ ਉਹ ਜਾਣੀ ਕਿ ਉਹਨਾਂ ਦੀ ਜਠਾਨੀ ਦੀ ਨਾ ਨੂੰਹ ਪੰਜਾਬ ਦੀ ਐ। ਕੋਈ ਜੰਡਿਆਲੇ ਗੁਰੂ ਦੀ ਐ ਤੇ ਉਹ ਉੱਥੇ ਉਹਨੇ ਜਾਣਾ ਸੀ ਤੇ ਫਿਰ ਰਸਤੇ ਚੋਂ ਇਥੋਂ ਹੁੰਦੇ ਹੀ ਜਾਣਾ ਸੀ। ਤੇ ਫਿਰ ਉਹ ਉਹਨਾਂ ਦੇ ਨਾਲ ਈ ਵੀ ਆ ਗਏ ਨੇ ਤੇ ਫਿਰ ਉਹਨਾਂ ਨੇ ਫੋਨ ਕਰਤਾ ਵੀ ਕਰਤਾ ਤਾਂ ਸੀ ਅਸੀਂ ਵੀ ਇਹਨਾਂ ਨੂੰ ਵੀ ਨਾਲ ਲੈ ਆਣਾ। ਤੇ ਫਿਰ ਉਹ ਲੈ ਆਏ ਨਾ ਤੇ ਫੋਨ ਆ ਗਿਆ ਵੀ ਜਦੋਂ ਗੱਡੀ ਸਹਾਰਨਪੁਰ ਪਹੁੰਚੀ ਇਹ ਨਾ ਤੇ ਉਹਨਾਂ ਦਾ ਫੋਨ ਆ ਗਿਆ ਸੀ ਵੀ ਤੇ ਸਾਡੀ ਗੱਡੀ ਸਹਾਰਨਪੁਰੋਂ ਚੱਲ ਪਈ ਏ। ਕੋਈ ਆਪਣੇ ਬੱਚਿਆਂ ਨੂੰ ਆ ਕੇ ਸਟੇਸ਼ਨ-ਸਟੇਸ਼ਨ ਤੋਂ ਲੈਣਾ ਫਿਰ ਇਹਦੇ ਪਾਪਾ ਚਲੇ ਗਏ ਸੀ ਲੈਣ ਬੱਚਿਆਂ ਦੇ ਹਾਂ, ਨਾ ਤੇ ਉਹਨਾਂ ਨੂੰ ਚਾਹ ਪਾਣੀ ਦੇ ਆਏ, ਨਾਸ਼ਤਾ ਦੇ ਆਏ ਤੇ ਨਾਲ ਆਪਣਾ, ਬੱਚਿਆਂ ਨੂੰ ਘਾਰ ਲੈ ਐ।
ਠੀਕ ਏ, ਹੋਰ ਕੀ ਨਾਲੇ ਬੱਚੇ ਘਰ ' ' ਆਪਣੀ ਆਪਣੇ ਬੰਦਿਆਂ ਨਾਲ
ਤੇ ਇੰਝ ਸ਼ਾਂਤੀ ਹੋਈ ਸਾਡੇ ਘਰ ਤੇ ਹੁਣ ਆਏ ਨੇ ਤੇ ਰੌਲਾ ਪਾਇ
ਬੱਚੀਆ ਨਾਲ ਈ ਰੌਣਕ ਹੁੰਦੀ ਐ।
ਹਾਂ। ਰੌਲਾ ਦੇ ਨਾਲ ਖਲੇਰਾ ਪਿਆ ਦਾ ਸਾਡੇ ਘਰ, ਨਹੀਂ ਤਾਂ ਸਾਨੂੰ ਸਫ਼ਾਈ ਦੀ ਸਵੇਰੇ ਲੋੜ ਨੀ ਸੀ ਪੈਂਦੀ। ਅਸੀਂ ਫਿਰ ਵੀ ਕਰਦੇ ਸੀ ਵੀ ਸਫ਼ਾਈ ਤੇ ਕਰਨੀ ਪੈਂਦੀ ਓਈ ਐ।
ਉਹ ਤੇ ਹੈ ਈ ਏ ਹੁਣ ਬੱਚਿਆਂ ਦੇ ਸਿਆਣਿਆਂ 'ਚ' ਇਹੀ ਤੇ ਫ਼ਰਕ ਹੁੰਦਾ ਏ। ਸਿਆਣਿਆਂ ਨੇ ਸਾਰੇ ਕੰਮ ਆਹ ਉਹੀ ਨਾ ਬੱਚਿਆਂ ਉਹਨੇ ਰੌਲਾ ਵੀ ਪਾਉਣਾ ਤੇ ਖਲੇਰਾ ਵੀ ਪਾਣਾ, ਸਿਆਣਿਆਂ ਨੇ ਥੋੜੀ ਰੋਲਾ ਪਾਣਾ ਤੇ ਖਲੇਰਾ
ਹਾਂ, ਉਹੀ। ਤੇ ਸਾਡੇ ਘਰ ਚੁੱਪ ਜਾਣ ਸੀ ਵੀ ਚਲੋ ਹੁਣ ਆ ਹੁਣ ਆ ਗਈ ਐ, ਸਾਨੂੰ ਰੌਣਕ ਲੱਗ ਗਈਏ। ਸਾਰੇ ਜਣੇ ਖੁਸ਼ ਹੋ ਗਏ ਆ ਦਾਦੀ ਅਗਲਿਆਂ ਦੀ ਬੜੀ ਖੁਸ਼ ਹੋਈ ਏ ਸੁਕਰ ਇਹ ਘਰ ਆ ਗਈ ਜੇ, ਮੇ ਤੇ ਦਿਲ ਨ ਨਹੀਂ ਲੱਗਦਾ ਵ ਤੁਹਾਡੇ ਬਿਨਾ।
ਹਾਂ, ਨਹੀਂ ਲੱਗਦਾ ਨਾ ਹੋਰ ਕੀ, ਫਿਰ ਦਾਦੀਆਂ ਨੇ ਕੋਈ ਕੁਛ ਕਰਨਾ ਤੇ ਹੁੰਦਾ ਨੀ ਉਹਨਾਂ ਨੇ ਬੱਚਿਆਂ ਨਾਲ ਲਈ ਟਾਈਮ ਆਪਣਾ ਬਿਤਾਉਣਾ ਹੁੰਦਾ ਐ।
ਹਾਂਜੀ, ਸਾਡੇ ਵੀ ਛੋਟੇ ਆ ਆਲੀ ਨਾ ਜਿਹੜੀ ਦੂਜੇ ਨੰਬਰ ਵਾਲੀ ਕੁੜੀ ਉਹ ਬੜੀ ਡਾਡੀ ਐ, ਲੜਾਕੀ ਐ ਥੋੜੀ, ਇਸ ਕਰਕੇ ਲੜਦੀ ਵੀ ਏ।
ਆਹੋ, ਸਾਡੀ ਤੇ ਆਪਣੀ ਜਿਹੜੀ ਉਹ ਬੜੀ ਹੈਗੀ ਐਂ। ਉਹ ਤੇ ਉਹਨੂੰ ਤੇ ਥੋੜੇ-ਥੋੜੇ ਟਾਈਮ ਬਾਅਦ ਦੱਸ। ਦੱਸ ਰੁਪਈਏ ਚਾਹੀਦੇ ਨੇ। ਕੱਦ ਪਹਿਲੋਂ ਦੱਸ ਰੁਪਏ ਦਾਦੂ ਕੋਲ ਲਏਗੀ, ਫਿਰ ਦੱਸ ਰੁਪਏ ਦਾਦੀ ਕੋਲ ਲਏਗੀ। ਪਾਪਾ ਕੋਲ ਲਏਗੀ, ਮੇਰੇ ਕੋਲ ਲਏਗੀ। ਫੇਰ ਪਾਪਾ ਕੋਲ ਲਏਗੀ ਬੜੇ ਪੈਸੇ ਖਰਚ ਦੀਏ।
ਸਾਡੇ ਪੈਸੇ ਨੀ ਖਰਚਦੀਆਂ-ਖੁਰਚਦੀਆਂ ਵੀ ਇੱਕ ਟਾਈਮ ਉਹਨਾਂ ਨੂੰ ਪਤਾ ਦੱਸ ਰੁਪਏ ਮਿਲਣੇ ਆ ਹਾਂ।
ਅਸੀਂ ਬੜਾ ਸਮਝਾਦੇ ਹਾਂ ਕਿ ਬੇਟਾ ਚਲੋ ਤੁ ਤੁਸੀਂ ਲੈਂਦੇ ਓ, ਠੀਕ ਏ, ਥੋੜੇ ਜਿਹੇ ਆਪਣੇ ਪੈਸੇ ਸੇਵ ਕਰੋ। ਥੋੜੇ ਆਪਣੇ ਗੁੱਲਕ 'ਚ' ਪਾਓ, ਪਰ ਲੱਗਦੀ ਨੀ ਬੱਚ ਬੱਚਿਆਂ ਨੂੰ ਸਾਡੇ ਤੇ ਗੁੜੀਆਂ ਨੂੰ ਜਿੰਨਾ ਮਰਜ਼ੀ ਸਮਝਾਲੋ, ਉਹਨੂੰ ਨੀ ਲੱਗੇਗੀ।
ਨਹੀਂ-ਨਹੀਂ, ਇਹ-ਇਹ ਉਝ ਡਿਮਾਂਡ ਰੱਖ ਦੇਣਗੀਆਂ ਵੀ ਆਪਣੇ ਤਾਊ, ਪਾਪਾ ਨੂੰ ਜਿੱਦ ਕਰ ਦੇਣਗੀਆਂ ਤਾਊ, ਪਾਪਾ ਬਾਜ਼ਾਰ ਜਾਓਗੇ ਸਾਡੇ ਲਈ ਗੋਲ-ਗੱਪੇ ਲੈਣ ਆ ਸਾਡੇ ਲਈ ਸਪਰਿੰਗਲੋਰ ਲੈਣ ਆ।
ਉਹ ਵੀ ਖਾਣੇ ਆ, ਸਾਡੇ ਘਰ ਕੋਈ ਇੰਝ ਦੀ ਚੀਜ਼ ਆ ਜਾਏਗੀ ਨਾ ਅਸੀਂ ਮੰਗਵਾਵਾਂਗੇ। ਉਹ ਵੀ ਵਿੱਚੋਂ ਪੂਰਾ ਹਿੱਸਾ ਲੈਣਾ ਏ, ਤੇ ਪੈਸੇ ਵੀ ਪੂਰੇ ਖਰਚਣੇ ਆ। ਮਤਲਬ। ਸਮਝ ਕਹਿ ਲੋਓ, ਕਿ ਹਜੇ ਪੈਸੇ ਦੀ ਵੈਲਿਊ ਦੀ ਸਮਝ ਨੀ ਐ ਵੀ। ਪੈਸੇ ਦੀ ਵੈਲਿਊ ਕੀ ਏ ਪਾਪਾ ਕਿਸ ਤਰ੍ਹਾਂ ਕਮਾਉਂਦੇ ਨੇ। ਐ ਚੀਜ਼ ਦੀ ਸਮਝ ਨੀ ਆਜੇ, ਅਸੀਂ ਸਮਝਾਉਦੇ ਆ ਪੂਰਾ। ਡਿਟੇਲ 'ਚ' ਵੀ ਪਾਪਾ ਕਿਵੇਂ ਕਮਾਂਦੇ ਆ। ਇਹਨੂੰ ਫਾਲਤੂ ਖਰਚ ਨਹੀਂ ਕਰੀਦਾ, ਕੁੜੀਆਂ ਜ਼ਿਆਦਾ ਪੈਸੇ ਨੀ ਖਰਚਦੀਆਂ। ਬਈ ਪੈਸੇ ਜੋੜਦੀ ਆ, ਤੁਸੀਂ ਸਾਨੂੰ ਵੇਖਿਆ ਨਾ ਅਸੀਂ ਕੋਈ ਖਾਂਦੇ ਆ ਫਾਲਤੂ ਪੈਸੇ। ਪਰ ਨਹੀਂ ਲੱਗਦੀ ਨੀ ਨਾ ਬੱਚਿਆਂ ਨੂੰ ਸਮਝ ਨੀ ਅਜੇ।